ਸਤਿ ਸ੍ਰੀ ਅਕਾਲ ਜੀ। ਦੇ
ਸਤਿ ਸ੍ਰੀ ਅਕਾਲ ਵੀਰ ਜੀ। ਹੋਰ, ਕੀ ਹਾਲ?
ਵਧੀਆ ਵਧੀਆ, ਤੁਸੀ ਸੁਣਾਓ?
ਮੇਰਾ ਵੀ ਵਧੀਆ, ਹੋਰ ਕੀ ਕਰਦੇ ਪਏ ਔ?
ਬਸ ਕੁਛ ਨੀ ਬਸ ਅੱਜ ਕਿਵੇਂ ਯਾਦ ਕਰ ਲਿਆ ਸਾਨੂੰ?
ਬਾਸ ਵੀਰ ਜੀ ਕੀ ਦੱਸਾਂ ਘਰ ਬੈਠੀ ਬੋਰ ਹੁੰਦੀ ਪਈ ਸੀ। ਮੈਂ ਸੋਚਿਆ ਤੁਹਾਨੂੰ ਈ ਫ਼ੋਨ ਕਰ ਲੈਂਨੀਂ ਆਂ, ਤੁਸੀਂ ਵੇਲੇ ਈ ਤੇ ਰਹਿੰਦੇ ਹੋ ਪੂਰਾ ਦਿਨ।
ਹਾਂਜੀ ਹਾਂ ਜੀ ਸਹੀ ਕਹਿ ਰਹੇ, ਚੰਗਾ ਕਿਤਾ। ਤਾ ਫੋਨ ਕਰਤਾ ਵੈਸੇ ਤੇ ਕਰਨਾ ਨਹੀ ਸੀ ਫੋਨ ਤੁਸੀਂ।
ਨਹੀਂ ਨਹੀਂ ਐਵੇ ਕਿਓ ਬੋਲ ਰਾਹੇ ਹੋ ਵੀਰ ਜੀ। ਚਲੋ ਮੈਂ ਨੀ ਕਰਦੀ ਤੁਸੀਂ ਤੇ ਕਰ ਹੀ ਸਕਦੇ। ਸਕਦੇ ਔ ਨਾ ਫੋਨ ਤੁਸੀਂ ਵੀ ਨੀ ਕਰਦੇ ਔ ਫੋਨ।
ਮੈਂ ਕਹਿੰਨਾ ਤੁਸੀਂ ਬਿਜੀ ਹੋਵੋਗੇ।
ਤੇ ਬਿੱਜੀ ਪੂਰਾ-ਪੂਰਾ ਦੇਨ ਥੋੜੀ ਬਿੱਜੀ ਰੈੰਦੈ ਬੰਦਾ, ਤੁਸੀਂ ਤੇ ਕਾਰ ਈ ਸਕਦੇ ਔ ਨਾ ਫੋਨ, ਐ ਵੀ ਮੈਂ ਈ ਕੀਤੈ ਫੋਨ।
ਸਹੀ ਗੱਲ ਏ, ਸਹੀ ਗੱਲ ਏ, ਹੋਰ ਸੁਣਾਓ? ਗਏ ਨੀ ਛੁੱਟੀਆਂ 'ਚ ਕਿੱਥੇ ਘੁੰਮਣ।
ਆਈ ਦੀ ਆ, ਮੈਂ ਅਪਣੀ ਮਾਸੀ ਦੇ ਘਰ ਆਈ ਦੀ ਆ, ਪੰਜਾਬ ਵਿੱਚ।
ਅੱਛਾ। ਅੱਛਾ ਵਧੀਆ
ਆਹੋ, ਬਸ ਐਵੇਂ ਬੈਠੀ ਦੀ ਸੀ, ਬੋਰ ਹੀ ਹੋ ਰੀ ਸੀ, ਔਥੇ ਵੀ ਕਦੀ ਕੋਈ ਮੂਵੀ ਵੇਖ ਲੈਂਣੇ ਆਂ, ਕਦੀ ਕੋਈ ਮੂਵੀ ਵੇਖ ਲੈਂਣੇ ਆਂ। ਇੰਨੀ ਗਰਮੀ 'ਚ ਨਿਕਲਿਆ ਨੀ ਜਾਂਦਾ ਨਾ ਬਾਰ ਘੁੰਮਣ।
ਸਹੀ ਗੱਲ ਏ, ਸਹੀ ਗੱਲ ਏ ਸਹੀ, ਸਹੀ। ਕਦੋਂ ਗਏ ਸੀ?
ਅਸੀਂ ਗਏ ਸੀ, ਐ ਸੈਟਰਡੇ ਨੂੰ ਗਏ ਸੀ।
ਅੱਛਾ-ਅੱਛਾ। ਲਾ ਕੇ ਆਓਗੇ, ਫੇਰ ਦੋ ਤਿੰਨ ਹਫ਼ਤੇ ਲਾ ਕੇ। ਆਉਗੇ ਨਾ।
ਨਾ, ਨਾ ਦੋ ਤਿੰਨ ਹਫ਼ਤੇ ਕਿੱਥੇ, ਏਕ ਦੋ ਹਫ਼ਤੇ 'ਚ ਆ ਜਾਂਗੇ ਬੱਸ।
ਤੁਈ ਤੇ ਮੈਂ ਵੀ ਤੇ ਕੈ ਰਿਆ, ਇੱਕ ਦੋ ਹਫ਼ਤੇ ਲਾ ਕੇ ਆਔ ਤੁਸੀਂ ਵੀ ਕੈ ਰੇ ਇੱਕ ਦੋ ਹਫ਼ਤੇ ਤੱਕ ਆ ਜਾਗੇ।
ਤੁਸੀਂ ਦੋ ਤਿੰਨ ਹਫ ਤੇ ਬੋਲੇ ਨੇ, ਮੈਂ ਇੱਕ ਦੋ ਹਫ਼ਤੇ ਬੋਲੇ ਨੇ।
ਵਧੀਆ ਗੱਲ, ਵਧੀਆ ਗੱਲ, ਮੈਂ ਗਿਆ ਸੀ ਯਾਰਾਂ ਨਾਲ ਗਿਆ ਸੀ। ਅੰਮ੍ਰਿਤਸਰ।
ਯਾਰਾਂ ਨਾਲ ਹੀ ਜਾਂਦੇ ਰਹਿੰਦੇ ਹੋ, ਕਦੀ ਘਰ ਦੇ ਨਾਲ ਵੀ ਚਲ ਜਾਈਏ ਕਰੋ।
ਘਰ ਦੇ ਜਾਂਦਾ ਹੀ ਨਹੀਂ, ਫੇਰ ਮੈਂ ਯਾਰਾਂ ਨਾਲ ਚੱਲ ਜਾਣਾ।
ਅੱਛਾ-ਅੱਛਾ, ਚਲੋ ਵਧੀਆ ਐ ਵੀ ਯਾਰ। ਸਾਡੇ ਨਾਲ ਘੁੰਮ ਫਿਰ ਕੇ ਆਉਣਾ।
ਹਾਂਜੀ-ਹਾਂਜੀ, ਸਹੀ ਗੱਲ ਹੈ ਫੇਰ ਲਾਈ ਥੋੜਾ। ਬੋਲਦੀ ਹੈ।
ਸਹੀ। ਦੀ ਗੱਲ ਇਹ ਵੀ ਮਿਲਦੀ ਹੈ ਫਿਰ।
ਤੁਸੀਂ ਵੀ ਜਾਓ ਕਦੇ ਆਪਣੇ ਫਰੈਂਡਸ ਨਾਲ, ਕੋਈ ਟ੍ਰਿਪ ਜਾਓ, ਅੰਮ੍ਰਿਤਸਰ ਦੀ ਟ੍ਰਿਪ ਬਣਾਓ ਯਾਰ ਫਰੈਂਡਜ ਨਾਲ।
ਬਸ ਵੀਰ ਜੀ, ਕਿਹੜੀ ਨਾ ਟ੍ਰਿਪ ਘਰ ਦੇ ਜਾਣ ਨੀ ਦਿੰਦੇ ਇਕੱਲੀ ਕੁੜੀਆਂ ਨੂੰ, ਕਿੱਥੇ ਬਸ ਵਿੱਚ ਆ ਨਹੀਂ ਸਕਦੇ ਅਸੀਂ।
ਐ ਵੀ ਗੱਲ ਹੈ, ਐ ਵੀ ਗੱਲ ਹੈ, ਸਹੀ ਗੱਲ ਹੈ।
ਤੁਸੀਂ ਦੱਸੋ? ਹੋਰ ਕਿੱਥੇ ਪਲੈਨ ਨਹੀਂ ਬਣਾ ਰਹੇ? ਘਰਦਿਆਂ ਦੇ ਨਾਲ ਜਾਣ ਦਾ, ਛੁੱਟੀਆਂ ਚੱਲਦੀ ਪਿਆ ਨਾਨੀ ਘਰ ਵਗੈਰਾ ਨਹੀਂ ਜਾਦੇ ਤੁਸੀਂ।
ਨਾਨੀ ਘਰ, ਸਾਡਾ ਲੋਕਲ ਨਾਨੀ ਘਰ ਏ, ਮਜਾ ਵੀ ਨੀ ਆਉਂਦਾ ਜਾਣ ਤੇ। ਰੋਜ਼ ਹੀ ਨਾਨੀ ਘਰ ਪਹੁੰਚਾ ਹੁਣਾ। ਤੇ ਹਾਂਜੀ-ਹਾਂਜੀ।
ਰੋਜ਼ ਹੀ ਪਹੁੰਚੇ ਹੁੰਦੇ ਹੋ ਰੋਜ਼ ਹੀ। ਪਰੇਸ਼ਾਨ ਨੀ ਹੁੰਦੇ ਤੁਹਾਡੀ ਨਾਨੀ ਤੁਹਾਡੇ ਤੋਂ?
ਦਫ਼ਾ ਹੋ ਜਾਂਦੀ ਫੇਰ ਅਸੀਂ ਜਾਂਦੇ ਨਹੀਂ ਫਿਰ ਮਹੀਨਾ ਮਹੀਨਾ ਹੀ ਜਾਂਦੇ ਮਹੀਨੇ ਦੋ ਮਹੀਨੇ ਫਿਰ ਵੜਦੇ ਨਹੀਂ ਬਾਅਦ 'ਚ।
ਅੱਛਾ। ਇਹ ਤੇ ਗਲਤ ਕਰਦੇਓ ਹੋ ਮਹੀਨੇ ਦੋ ਮਹੀਨੇ। ਨੇੜੇ ਨੇ ਨਾਨਕੇ ਘਰ?
ਭਾਇਆ ਮਹੀਨਾ ਲਗਾਤਾਰ ਚਲੇ ਗਏ ਹਫ਼ਤਾ ਲਗਾਤਾਰ ਚਲੇ ਗਏ ਪਰਸੋਂ ਬੱਚਿਆ ਆਣੇ ਨੀ ਫੇਰ ਕਦੀ ਹੋਇਆ ਜੇਗਰ ਮਾਸੀ ਆ ਗਈ ਭਰਾ ਆ ਗਿਆ। ਜਿਹੜਾ ਬੰਦਾ। ਤਾਂ ਜਾਂਦਾ।
ਅੱਛਾ ਅੱਛਾ ਚਲੋ ਐ ਤੇ ਵਧੀਆ ਫੇਰ।
ਹਾਂਜੀ ਹਾਂਜੀ ਹੋਰ ਤੁਸੀਂ ਮੈਂ ਕਿਹਾ ਤੁਸੀਂ ਮਨਸੂਰੀ ਗਏ ਹੋਏ ਸੀ। ਪਤਾ ਨਹੀਂ ਕਿੱਥੇ ਫੋਟੋਆਂ ਪਾਈ ਸੀ ਤੁਸੀਂ?
ਹਾਂਜੀ ਹਾਂਜੀ ਅਸੀਂ ਗਏ ਦੇ ਸੀ ਅਸੀਂ ਚਕਰਾਤਾ ਗਏ ਹੋਏ ਸੀ। ਬੜਾ ਵਧੀਆ ਜਗਾ ਹੈ। ਬੜੀ ਵਧੀਆ ਜਗ੍ਹਾ ਉੱਥੇ ਤੁਸੀਂ ਵੀ ਜਾਣਾ ਕਦੀ ਘੁੰਮ ਕੇ ਆਉਣਾ ਉੱਥੇ? ਬਿਲਕੁਲ ਵੀ ਭੀੜ ਨੀਂ ਹੈਗੀ ਸੀ? ਅਸੀਂ ਚਕਰਾਤਾ ਗਏ ਸੀ ਇੱਕ ਤੇ ਸਨਸੈਟ ਪੁਆਇੰਟ ਹੈਗਾ ਸੀ ਉੱਥੇ ਘੁੰਮ ਕੇ ਆਇਆ ਫੇਰ ਅਸੀਂ ਗਏ ਸੀ। ਟਾਈਗਰ ਫੋਲ 'ਚ। ਬੜੀ ਵਧੀਆ ਜਗ੍ਹਾ ਇੰਨੀ ਖੂਬਸੂਰਤੀ ਹੈਗੀ ਨਾ ਉੱਥੇ ਤੁਸੀਂ ਕਦੀ। ਘੁੰਮ ਕੇ ਆਇਆ। ਬਾਕੀ ਮਸੂਰੀ ਵਗੈਰਾ ਤੇ ਇੰਨੀ ਭੀੜਾਂ ਹੈਗੀਆਂ ਨੇ ਜਾਣ ਦਾ ਫਾਇਦਾ ਹੀ ਨਹੀਂ ਹੈਗਾ।
ਫੇਰ ਕਿੱਥੇ ਰੁਕੇ ਸੀ ਫੇਰ ਉੱਥੇ ਹੀ ਚਕਰਾਤੇ ਦੇ ਕੋਲ ਸੀ ਚਕਰਾਤੇ ਦੇ ਵਿੱਚ ਹੀ ਰੁਕੀ ਸੀ ਹੋਟਲ ਚ?
ਟ ਰੁਕਿਆ ਸੀ ਚਕਰਾਤੇ ਦੇ ਵਿੱਚ ਹੀ।
ਅੱਛਾ ਅੱਛਾ ਕਾਫੀ ਕੋਸਟਲੀ ਹੈ ਹੋਇਆ ਫਿਰ ਹੋਟਲ ਵੀ?
ਹਾਂ ਕੀ ਹੁ ਗਏ ਹ ਤੇ ਪੈ ਵੀਰ ਜੀ ਪੈਸਾ ਤੇ ਖਰਚਣਾ ਹੀ ਹੈ ਇਹ ਥੋੜ੍ਹੀ ਦੇਖ
ਹਾਂਜੀ ਹਾਂਜੀ ਹਾਂਜੀ ਹਾਂਜੀ। ਸਹੀ ਗੱਲ ਹੈ ਸਹੀ ਵੈਸੇ ਤੁਹਾਨੂੰ ਵੈਸੇ ਕੋਈ ਫ਼ਰਕ ਨਹੀਂ ਪੈਂਦਾ।
ਸਹੀ ਗੱਲ ਹੈ ਵੀਰ ਜੀ।
ਹਾਂਜੀ ਹਾਂਜੀ। ਹੋਰ ਮੈਂ ਸੁਣਿਆ ਤੁਹਾਡੀ ਜੋਬ ਲੱਗ ਗਈ ਸੀ ਕਰੋਮ ਚ
ਇਹ ਕਿੰਨੇ ਕਿਹਾ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
ਇਹ ਤੇ ਮੈਨੂੰ ਵੀ ਨੀ ਪਤਾ ਵੀਰ ਜੀ ਇਹ ਕਿਹੜੀ ਗੱਲ ਕਹਿ ਤੀਜੇ ਮੈਨੂੰ ਵੀ ਨੀ
ਮੈਂ ਸੁਣਿਆ ਇਏ ਦੀ ਗੱਲ ਫੈਲੀ ਦੀ ਸਾਡੇ ਇੱਥੇ ਕਹਿੰਦੇ ਕਿ ਉਹ ਜੇ
ਨਹੀਂ ਨਹੀਂ ਬਲਬੀਰ ਜੀ ਤੁਸੀਂ ਐਸਾ ਤੇ ਕੁਛ ਵੀ ਨਹੀਂ ਹੈਗਾ ਮੇਰੀ ਕੋਈ ਜੋਬ ਜੂਬ ਨੀ ਲੱਗੀ। ਤੁਹਾਡੀ ਤੇ ਨੀ ਕਿੱਥੇ ਲੱਗ ਗਈ।
ਨਾ ਨਾ ਇਥੇ ਮੈਂ ਯੂਨੀਵਰਸਿਟੀ ਪਾਸ ਹੋਇਆ ਹਜੇ ਤੇ ਮੈਂ
ਅੱਛਾ ਅੱਛਾ।
ਹਾਂਜੀ ਹਾਂਜੀ ਮੈਂ ਗ੍ਰੈਜੂਏਸ਼ਨ ਕੀਤੀ ਹੈ।
ਕਲੀਨ ਨਹੀਂ ਕਰਨਾ ਚਾਹੀਦਾ।
ਤਾਹੀ ਮੈਂ ਤੁਹਾਡੇ ਕੋਲ ਪੁੱਛਿਆ ਨਾ ਮੈਂ ਯਕੀਨ ਤੇ ਕੀਤਾ ਹੀ ਨਹੀਂ ਤਾਂਹੀ ਤੁਹਾਡੇ ਕੋਲ ਤਾਹੀਓਂ ਪੁੱਛਿਆ ਮੈਂ ਮੈਂ ਕਿਹਾ ਕਿ ਹਾਂਜੀ।
ਐਵੇਂ ਦੀ ਗੱਲਾਂ ਤੇ ਯਕੀਨ ਨਾ ਕਰਨਾ ਕਦੀ ਵੀ।
ਹਾਂਜੀ ਹਾਂਜੀ ਸਹੀ ਗੱਲ ਹੈ ਸਹੀ ਗੱਲ। ਹੋਰ ਸੁਣਾਓ ਅਸੀਂ ਕਹਿ ਰਹੇ ਸੀ ਅਸੀਂ ਹਜ਼ੂਰ ਸਾਹਿਬ ਜਾਣਾ ਤੇ ਚੱਲਣਾ ਸਾਡੇ ਨਾਲ ਅਸੀਂ ਦੀਵਾਲੀ ਦੇ ਬਾਅਦ ਦੀਵਾਲੀ ਦੇ ਪਹਿਲੇ ਦੀਵਾਲੀ ਤੋਂ ਬਾਅਦ ਜਾਂਦੇ ਹਾਂ।
ਜਾਂਦੇ ਵੀਰ ਜੀ।
ਹਜ਼ੂਰ ਸਾਹਿਬ ਨੰਦੇੜ।
ਚੱਲਾਂਗੇ ਬਣਾਨੇ ਆ ਸਲਾਹ ਫਿਰ ਤੁਹਾਡੇ ਨਾਲ।
ਹਾਂਜੀ। ਹਾਂਜੀ ਹਾਂਜੀ ਸਾਡੀ ਸਾਰੀ ਫੈਮਲੀ ਜਾਏਗੀ ਹਾਂਜੀ ਹਾਂਜੀ ਬੜਾ ਮਜ਼ਾ ਆਉਂਦਾ ਉੱਥੇ।
ਮਜਾ ਆਉਂਦਾ ਜਾਂ ਆਨੰਦ ਆਉਂਦਾ ਉੱਥੇ?
ਮਜਾ ਵੀ ਆਉਂਦਾ ਏ, ਆਨੰਦ ਵੀ ਆਉਂਦਾ ਏ। ਇਕੱਲੇ ਗੁਰਦੁਆਰੇ ਥੋੜੀ ਨਾ ਘੁੰਮਾਂਗਾ, ਉੱਥੇ ਜਗਾਹ ਵੀ ਹੈਗੀ ਉੱਥੇ ਵੀ ਘੁੰਮਨਾ ਪਏਗਾ ਨਾ। ਇਡੀ ਦੂਰ ਜਾਵਾਂਗੇਂ ਈ ਛੱਤੀ ਘੰਟੇ ਲਾ ਕੇ ਮਹਾਰਾਸ਼ਟਰਾ ਚ। ਮੈਂ ਤੇ ਪਿਛਲੀ ਵਾਰੀ ਕਰਨਾਟਕਾ ਵੀ ਗਏ ਸੀ।
ਵਾਹ ਕਰਨਾਟਕਾ ਵੀ ਘੁੰਮ ਕੇ ਆਏ ਸੀ।
ਹਾਂਜੀ ਕੋਲ ਹੀ ਏ ਨਾ ਕਰਨਾਟਕਾ ਇੱਕ ਦੋ ਘੰਟੇ ਲੱਗਦੇ ਨੇ ਫਿਰ ਉੱਥੇ ਵੀ ਹੋ ਕੇ ਆਏ ਸੀ ਅਸੀਂ, ਬਹੁਤ ਵਧੀਆ ਸ਼ਹਿਰ ਹੈ ਕਰਨਾਟਕਾ।
ਅੱਛਾ-ਅੱਛਾ ਹੋਰ ਕਿੱਥੇ ਘੁੰਮ ਕੇ ਆਏ ਹੋ, ਕਰਨਾਟਕਾ ਤੋਂ ਇਲਾਵਾ ਹੋਰ ਕਿੱਥੇ ਨੀ ਗਏ।
ਹੋਰ ਗੁਰਦੁਆਰੇ ਘੁੰਮ ਕੇ ਆਏ, ਲੋਕਲ ਗੁਰਦੁਆਰੇ ਸਾਰੇ ਲੋਕਲ ਗੁਰਦੁਆਰੇ ਘੁੰਮ ਕੇ, ਉੱਥੇ ਦੀ ਨਾ ਚਾਹ ਬੜੀ ਸੁਆਦ ਹੁੰਦੀ, ਤੇ ਚਾਹ ਬਣਾਉਂਦੇ ਨੇ ਨਾ ਭਾਈ ਬੜੀ ਸੁਆਦ ਹੈ, ਸਭ ਤੋ ਅਲੱਗ ਹਾਂਜੀ-ਹਾਂਜੀ। ਇੱਥੇ ਸਾਡਾ, ਇੱਥੇ ਮਤਲਬ ਓਹ ਪੱਤੀ ਨੀ ਮਿਲਦੀ ਇਹੋ ਜਿਹੀ। ਬੰਦੇ ਕਈ ਤੇ ਉੱਥੋ ਲੈ ਕੇ ਆਉਂਦੇ ਨੇ ਪੱਤੀ।
ਤੁਸੀ ਵੀ ਲਏ ਕੇ ਆਏ ਸੀ ਕੀ ਪੱਤੇ ਉੱਥੋਂ?
ਹਾਂ ਮੇਰੀ ਮਦਰ ਲੇ ਕੇ ਆਏ ਸੀ।
ਅੱਛਾ,
ਹਾਂਜੀ-ਹਾਂਜੀ,
ਠੀਕ ਨੇ ਘਰ?
ਹਾਂਜੀ-ਹਾਂਜੀ, ਘਰ ਹੀ ਨੇ, ਹੋਰ ਤੁਹਾਡੇ ਘਰ ਸਭ ਵਧੀਆ?
ਹਾਂ ਸਭ ਵਧੀਆ, ਤੁਹਾਡਾ ਛੋਟਾ ਠੀਕ ਏ। ਮੈਂ ਸੁਣਿਆ ਬੜਾ ਸ਼ਰਾਰ ਤੀ
ਫਿਰ
ਵਧੀਆ-ਵਧੀਆ।
ਕੁਛ ਨੀ ਬਨਾਇਆ ਹਜੇ ਤੱਕ ਤੇ, ਸੋਚ ਰਹੀ ਹਾਂ ਕਿਤੇ ਘੁੰਮਣ ਚਲੇ ਜਾਈਏ, ਘਰ ਹੀ ਬੈਨ ਥੋੜ੍ਹੀ ਆਇਆਂ।
ਹਾਂਜੀ-ਹਾਂਜੀ ਸਹੀ ਗੱਲ ਏ ਹੁਨ ਇਹਡੇ ਪੰਜਾਬ ਗਏ ਹੋ ਮਾਸੀ ਘਰ, ਕਿਤੇ ਘੁੰਮ ਕੇ ਆਓ ਨਾ। ਜਾ ਫਿਰ ਕੁੜੀ ਮੁੰਡੇ ਨੂੰ ਕਹੋ ਘੁਮਾ ਕੇ ਆ, ਜਾ ਮਾਸੀ ਨੂੰ ਕਹੋ ਘੁਮਾ ਕੇ ਆਨ ਕਿੱਤੇ।
ਦੇਖੋ ਤੇ ਗਰਮੀ ਇੰਹਨੀ ਹੈਗੀ ਏ ਨਾ ਬਾਹਰ, ਜਾਨ ਦਾ ਨੀ ਗਰਮੀ ਚ।
ਤੇ ਫਿਰ ਤੇ ਤੁਸੀ ਹੁਸ਼ਿਆਰਪੁਰ ਵੀ ਨੀ ਜਾਣਾ ਸੀ ਅਗਰ ਇਹਡੀ ਗਰਮੀ ਹੈ ਤੇ, ਘਰ ਹੀ ਰਹਿੰਦੇ ਫਿਰ। ਤੁਸੀ ਹੁਸ਼ਿਆਰਪੁਰ ਵੀ ਗਏ ਹੋ, ਉਸ ਤੋਂ ਬਾਅਦ ਫਿਰ ਤੁਸੀ ਕਹਿੰਨੇਂ ਹੋ ਗਰਮੀ ਵੀ ਹੈ, ਇਹਦਾ ਕੋਈ ਫਾਇਦਾ ਨੀ ਨਾ ਫੇਰ ਸਰਦੀਆ ਚ ਜਾਣਾ ਚਾਹੀਦਾ ਫਿਰ ਤੁਹਾਨੂੰ,
ਹਾਂ ਨਹੀ-ਨਹੀ ਉਹ ਤੇ ਅਸੀ ਇੱਕ ਘਰ ਤੋਂ ਨਿਕਲੇ ਦੂਜੇ ਘਰ ਹੀ ਆਇਆ ਨਾ ਉਹ ਵੀ ਏਸੀ ਚ ਹੀ ਬੈਣ ਆਇਆ ਉਹ ਤੇ ਫਿਰ ਬਾਹਰ ਧੁੱਪ ਚ ਘੁੰਮਣਾ ਪਏਗਾ ਗਰਮੀ ਚ' ਕਦ ਆਏ ਆ ਟ੍ਰੇਨ ਦੀ ਏਸੀ ਦੀ ਟਿਕਟਾਂ ਲਿਤੀਆ ਏਸੀ ਚ' ਏਸੀ ਚ ਆਏ ਆ। ਵੀਰ ਜੀ ਅਸੀ
ਅੱਛਾ, ਅੱਛਾ-ਅੱਛਾ ਤੁਸੀ ਏਸੀ ਕੋਚ ਕਰਾਇਆ ਸੀ। ਚਲੋ ਫਿਰ ਹੁਣ ਆਏ ਤੇ ਘੁੰਮ ਕੇ ਆਓ ਨਾ ਫਿਰ ਕਿੱਥੇ ਹੁਸ਼ਿਆਰਪੁਰ ਇਤਨੀ ਜਗ੍ਹਾ ਹੈਗੀਆਂ ਮਾਸੀ ਨੂੰ ਕਹੋ ਘੁਮਾਣ ਤੁਹਾਨੂੰ ਕਿੱਥੇ ਵਧੀਆ ਜਗ੍ਹਾ
ਹਾਂਜੀ-ਹਾਂਜੀ ਕਹਾਂਗੇ ਜਰੂਰ ਤੁਹਾਡੀ ਇਹ ਗੱਲ ਜ਼ਰੂਰ ਕਾਂਗੀ।
ਹਾਂਜੀ-ਹਾਂਜੀ ਮੈਂ ਵੀ ਜਾਂਦਾ ਮੈਂ ਵੀ ਬੜਾ ਤੰਗ ਕਰਨਾ ਮਾਸੀ ਨੂੰ ਅਸੀ ਗਰਮੀ ਹੈ ਜਾਨੇ ਸੀ ਕਿਹੜਾ ਸਰਦੀ ਵਿਚ ਜਾਨੇ ਆ ਹਾਂਜੀ-ਹਾਂਜੀ,
ਚਲੋ ਵੀਰ ਜੀ ਠੀਕ ਹੈ ਕਰਨੇ ਆ ਫਿਰ ਤੁਹਾਡੇ ਨਾਲ ਗੱਲ
ਠੀਕ ਹੈ। ਜੀ-
ਓਕੇ ਜੀ
ਓਕੇ-